ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਐ?
ਜੀ ਬੋਤ ਵਧੀਆ, ਤੁਸੀਂ ਸੁਣਾਓ?
ਬਸ ਵਧੀਆ, ਅੱਜ ਕਿਵੇਂ ਯਾਦ ਕਰ ਲਿਆ?
ਬਸ ਏਦਾਂ ਈ ਬਸ ਸੰਗੀਤ ਸੁਣ ਰੀ ਸੀ। ਮੈਂ ਕਿਆ ਚਲੋ ਤੁਆਡੇ ਨਾਲ ਗੱਲ ਕਰ ਲੈਣੇ ਆਂ। ਹੁਣ ਮੈਂ ਸੰਗੀਤ ਸੁਣ ਕੇ ਥੋੜਾ ਥੱਕ ਗਈ ਸੀ, ਮੈਂ ਕਿਆ ਚੱਲ ਗੱਲ ਕਰਦੀ ਆ ਮੈਂ ਆਪਣੇ ਕਿਸੇ ਤੋਂ ਪਤਾ ਚੱਲਦਾ ਐ ਨਾਂ ਕਿਉਂਕਿ ਤਾਨੂੰ ਵੀ ਸ਼ੌਕ ਹੈ, ਸੰਗੀਤ ਦਾ ਤੁਸੀਂ ਰੱਖਦੇ ਓ।
ਮੈਨੂੰ ਵੀ ਹੈ, ਮੈਨੂੰ ਵੀ ਹੈ ਜੀ ਸ਼ੌਕ ਤਾਂ। ਉਈ ਜਿਵੇਂ ਪਾ ਤੁਸੀਂ ਕੈਅ ਰੇ ਮਿਊਜਿਕ ਸੁਣ ਕੇ, ਤੁਆਨੂੰ ਸੰਗੀਤ ਸੁਣ ਕੇ ਦਾਅ ਗੱਲ ਕਰਨ ਦਾ ਮਨ ਕਿਆ ਓਈ। ਮੇਰਾ ਵੀ ਇਹੀ ਹਾਲ ਹੁੰਦਾ ਕੋਈ ਵੀ ਗਾਣਾ ਜਾਂ ਕੁੱਛ ਸੁਣਾ, ਕੁੱਛ ਤੇ ਯਾਂ ਆਪਣੇ ਪੁਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ ਵੀ ਅਸੀਂ ਐਵੇਂ ਸਾਡੇ ਟਾਈਮ ਤੇ ਵਾਲਾ ਗਾਣਾ ਬੜਾ ਚਲਦਾ ਸੀ, ਏ ਸੀ। ਤੇ ਓ ਸਾਰਾ ਬੋਤ ਜ਼ਿਆਦਾ ਹੋ ਜਾਂਦਾ, ਯਾਦ ਆਂਦਾ।
ਸਈ ਗੱਲ ਐ, ਕਿਉਂਕਿ ਸੰਗੀਤ ਇਹੋ ਜੀ ਚੀਜ਼ ਐ ਜੇਦੇ ਅਪ ਆਪਣੇ ਜੀਵਨ ਚ ਬੋਤ ਵੱਡਾ ਹਿੱਸਾ ਰੱਖਦੀ ਐ। ਜਿਹਂਦੇ ਨਾਲ ਆਪਾਂ ਸੰਗੀਤ ਦੇ ਨਾਲ ਕਿਦੇ ਹਨਾਂ ਕਿ ਆਪਣਾ ਮਨ ਵੀ ਸ਼ਾਂਤ ਹੁੰਦਾ ਏ। ਬੜੀ ਖੁਸ਼ੀ ਫੀਲ ਹੁੰਦੀ ਐ। ਫਿਰ ਓ ਬੜਾ ਮਤਲਬ ਕਿਉਂਕਿ ਤੁਆਨੂੰ ਪਤਾ ਈ ਐ ਸੰਗੀਤ ਕੋਈ ਇੱਕ ਤਰ੍ਹਾਂ ਤਾਂ ਹੈ ਨਈਂ ਕਦੀ ਕਿਸੇ ਕੋਲ ਕਿਸੇ ਤਰ੍ਹਾਂ ਸੰਗੀਤ ਕਈ-ਕਈ ਕਿਸਮ ਦਾ ਹੁੰਦਾ ਏ। ਵੱਖਰੀ-ਵੱਖਰੇ ਓਂਦੀ ਪਹਿਚਾਣ ਐੈ, ਪੈਛਾਣ ਵੀ ਓਂਦੀ ਵੱਖਰੀ-ਵੱਖਰੀ ਐ।
ਕਲਾਸੀਕਲ ਐ, ਫੋਕ ਹੈ, ਕਲਾਸੀਕਲ ਹੈ ਫੋਕ। ਹੈ। ਅਹ ਤੁਆਡਾ ਮੋਡਰਨ ਸੰਗੀਤ ਐ। ਕਈ ਤਰ੍ਹਾਂ ਦਾ ਮੈਲੋਡੀਜ਼ ਹੈਂ ਤੇ ਹਰ ਤਰ੍ਹਾਂ ਦਾ ਸੰਗੀਤ ਹੁੰਦਾ ਐ, ਰੂਹਾਨੀ ਤੁਆਡਾ ਜੇੜਾ ਰੱਬੀ ਸੰਗੀਤ ਹੁੰਦਾ। ਓਨੂੰ ਰੂਹਾਨੀ ਕੈਂਦੇ ਤੇ ਸੱਚੀ-ਮੁੱਚੀ ਰੂਹ, ਰੂਹ ਨੂੰ ਪੂਰਾ ਅੰਦਰ ਤੱਕ ਛੂਹ ਜਾਂਦਾ ਕੁਛ ਵੀ, ਹਾਂ।
ਸਹੀ ਗੱਲ ਬਿਲਕੁਲ ਬਿਲਕੁਲ। ਓਈ ਕਿਆ ਆਪਾਂ ਗਾਣੇ ਈ ਸੁਣਦੇ ਆਂ। ਹਾਂ, ਸਹੀ ਗੱਲ ਬਿਲਕੁਲ ਆਪਾਂ ਗਲ, ਏੰਦੇ ਸੰ ਆਪੋ ਕੈਂਣੇ ਆਂ ਸੰਗੀਤ ਨਾਲ ਆਪਣਾ ਬਹੁਤ ਤਰ੍ਹਾਂ ਦੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਂਦੀ ਏ। ਚਿੰਤਾ ਵੀ ਦੂਰ ਕਰ ਦਿੰਦਾ ਆਪਣੇ ਆਪ ਨੂੰ ਕਿਉਂਕਿ ਆਪਣੇ ਆਪ ਨੂੰ ਹਮੇਸ਼ਾ ਤਰੋ-ਤਾਜਾ ਰੱਖਦਾ। ਮੈਂ ਸਵੇਰੇ ਉੱਠਦੀ ਆਂ। ਤੇ ਯਕੀਨ ਮੰਨਿਓ ਸਵੇਰੇ ਉੱਠਦੇ ਸਾਰੀ ਈ ਮੈਂ ਸਭ ਤੋਂ ਪੈਲਾਂ ਫੋਨ ਤੇ ਕੋਈ ਗੁਰਬਾਣੀ ਲਗਾ ਲੀ ਫਿਰ ਉਸ ਤੋਂ ਬਾਅਦ ਗੁਰਬਾਣੀ ਸੁਣ ਕੇ ਫਿਰ ਉਸ ਉਸ ਤੋਂ ਬਾਅਦ ਮੈਂ ਆਪਣਾ ਯੇ ਬਸ ਸੰਗੀਤ ਸ਼ੁਰੂ। ਫਿਰ ਮੇਰਾ ਫਿਰ ਮੈਨੂੰ ਕੋਈ ਹਟਾ ਨਹੀਂ ਸਕਦਾ ਮੈ
ਮੇਰਾ ਵੀ ਜ਼ਿਆਦਾਤਰ ਕੰਮ ਕੁਮ ਦੇ ਟਾਈਮ ਤੇ ਯਾ ਤਾਂ ਗੁਰਬਾਣੀ ਦਾ ਲੱਗਿਆ ਹੁੰਦਾ ਯਾ ਫੇਰ ਜਿਵੇਂ ਕਦੀ ਹੋਇਆ ਸ਼ਾਮ ਸ਼ੂਮ ਦੇ ਵਕਤ ਫੇਰ ਉਦੋਂ ਮੈਂ ਥੋੜਾ ਦੂਸਰਾ ਸੰਗੀਤ ਵੀ ਲਗਾ ਲੈਂਦੀ ਹੁੰਨੀ ਆ ਨਾਲ।
ਸਹੀ ਗੱਲ
ਮੀਆਂ ਹੋ ਗਿਆ ਦੂਸਰੇ ਗਾਣੇ ਹੋ ਗਏ ਤੇ ਉਹ ਵੀ ਸੁਣ ਲਈ ਹੁੰਦਾ ਹੈ ਕਿ ਉਹਦੇ ਨਾਲ ਵੀ ਕਈ ਵਾਰ ਨਾ ਜਿਵੇਂ ਆਪਣੇ ਮਾਇੰਡ ਰਿਫਰੈਸ਼ ਹੋ ਜਾਂਦਾ ਏ। ਪੂਰਾ ਨਾ ਅੱਛੇ ਤਰੀਕੇ ਨਾਲ ਤਰ ਤਰੋ ਤਾਜ਼ਾ ਹੋ ਜਾਂਦਾ ਏ।
ਮੈਨੂੰ ਅੱਜ ਦੇ ਸੰਗੀਤ ਨੀ ਪਸੰਦ। ਮੈਨੂੰ ਪਹਿਲਾਂ ਦਾ ਸੰਗੀਤ ਪੁਰਾਣੇ ਜਮਾਨੇ ਆਪਣੇ ਟੈਂਮ ਜਦੋਂ ਛੋਟੇ ਛੋਟੇ ਹੁੰਦੇ ਸੀ। ਉਹ ਵਾਲਾ ਸੰਗੀਤ ਬਹੁਤ ਵਧੀਆ ਲੱਗਦਾ ਏੈ ਸਾਨੂੰ ਉੱਨੀ ਸੌ ਨੱਬੇ ਵਾਲਾ ਕਹਿਲੋ ਕਿ ਉਹਨੇ ਇੰਨੇ ਦੇ ਉਦੋਂ ਦੇ ਸੰਗੀਤ ਮੈਨੂੰ ਬਹੁਤ ਵਧੀਆ ਲੱਗਦੇ ਸੀ। ਉਹ ਕਹਿੰਦੇ ਆ ਨਾ ਉਹ ਦਿਲ ਨੂੰ ਛੂ ਟੈਮ ਤੇ ਆਪਾਂ ਨੂੰ ਹਰ ਟੈਮ ਤੇ ਨਾ ਉਹ ਸੰਗੀਤ ਆਪਣੇ ਚ ਨਾ ਇੱਕ ਨਵੀਂ ਚੀਜ਼ ਲੈ ਕੇ ਆਉਂਦੇ ਕਹਿੰਦੇ ਉਹ ਜਦੋਂ ਵੀ ਜਾ
ਬਿਲਕੁਲ ਨਬ ਅਸਲੀ ਸੰਗੀਤ ਤਾਂ ਨੱਬੇ ਤ ਹਾਂ ਨੱਬੇ ਤੱਕ ਵਾਲਾ ਸੰਗੀਤ ਹੀ ਬੈਸਟ ਰਿਹਾ। ਹੁਣ ਤਾਂ ਕੋਈ ਕੋਈ ਵਿਰਲਾ ਕਦੀ ਕੋਈ ਅੱਛਾ ਜਿਹਾ ਕੁਛ ਆ ਜਾਂਦਾ ਹੈ। ਨੰਬਰ ਸੌਗ ਨੰਬਰ ਅਦਰਵਾਈਜ਼ ਤਾਂ ਸਾਰੇ ਐਵੇਂ ਬੇਕਾਰ ਜੇ ਮਤਲਬ ਕੋਈ ਸੈਨਸ ਹੀ ਨਹੀ ਬਣਦੀ। ਪਹਿਲੇ ਵਾਲੇ ਗਾਨੇ ਤੇ ਕਿਨਾ ਅਛਾ ਮਿਨਿੰਗ ਵੀ ਹੁੰਦਾ ਸੀ ਇੱਕ ਗਾਣੇ ਵਿੱਚ ਪੂਰੀ ਕਹਾਣੀ ਵੀ ਕਈ ਵਾਰ ਹੋ ਜਾਂਦੀ ਹੁੰਦੀ ਸੀ। ਪੂਰਾ ਇਕ ਹਾ ਤੇ ਹੁਣ ਅੱਜ ਕੱਲ ਦਾ ਤਾਂ ਕੋਈ ਸੈਂਸ ਹੀ ਨਹੀਂੀ ਬਣਦੀ ਕੀ ਹੈ ਤੇ ਕੀ ਨਹੀਂ ਸਮਝ ਹੀ ਜਾਂਦਾ ਕਿ ਉੱਥੋਂ ਸ਼ੁਰੂ ਹੋਇਆ ਕਦੇ ਵੀ ਵਿੱਚ ਆ ਜਾਂਦਾ ਹੈ ਸਮਝ ਹੀ ਨਹੀਂੀ ਆਉਂਦਾ ਕਿ ਇਹ ਆਇਆ ਹੀ ਕਿਉ ਗਾਣਾ।
ਸਹੀ ਗੱਲ ਹੈ ਬਿਲਕੁਲ ਤੁਹਾਨੂੰ ਪਤਾ ਅੱਜ ਦੇ ਟਾਈਮ ਚ ਨਾ ਤੁਸੀਂ ਖੁੱਦ ਦੇ ਖਿਆ ਸੰਗੀਤ ਕਰਕੇ ਨਾ ਲੋਕੀ ਪੈਸਾ ਕਮਾ ਰਹੇ ਬਹੁਤ ਜ਼ਿਆਦਾ ਸੰਗੀਤ ਇਹੋ ਜਿਹੀ ਚੀਜ਼ ਇਹੋ ਜਿਹੇ ਕਹਿੰਦੇ ਕਿ ਆਪਣੇ ਆਪਣੇ ਅੰਦਰ ਜੋ ਜਾਗਦੀ ਹੈ ਅੰਦਰੋਂ ਆਵਾਜ਼ ਆਉਂਦੀ ਹੈ ਜਿਹੜੀ ਅੰਦਰੋਂ ਆਵਾਜ਼ ਆਉਂਦੀ ਹੈ ਕਿਸੇ ਪਾਸੇ ਹੀ ਲੈ ਲਓ ਸੰਗੀਤ ਨੂੰ ਤੁਸੀਂ ਗੁਰਬਾਣੀ ਵੀ ਅੱਜ ਕੱਲ੍ਹ ਇਸ ਲਾਈਨ ਚ ਬਹੁਤ ਚੱਲ ਰਹੀ ਹੈ। ਲੋਕੀ ਉੱਥੇ ਵੀ ਪੈਸਾ ਕਮਾ ਰਹੇ ਹੈ ਲੋਕੀ ਆਪਣੇ ਕਹਿੰਦੇ ਵੱਡੇ ਵੱਡੇ ਵ ਕਿੰਨੇ ਸ਼ੋਅ ਹੁੰਦੇ ਹੈ ਤੁਹਾਨੂੰ ਵੀ ਪਤਾ। ਸ਼ੋਅ ਚ ਜਾਂਦੇ ਹੈ ਉੱਥੇ ਕਿੰਨੀ ਕਮਾਈ ਹੈ ਕਿੱਥੇ ਕਿੱਥੇ ਕਿਹੜੇ ਕਿਹੜੇ ਲੈਵਲ ਪਾਰ ਕਰ ਜਾਂਦੇ ਨੇ ਕਈ ਬੱਚੇ ਕਿੰਨਾ ਵਧੀਆ ਲੱਗਦਾ ਜਦੋਂ ਦੇਖਦੇ ਹਾਂ। ਕਿੰਨਾ ਸੋਹਣੀ ਚੀਜ਼ ਹੈ ਮਤਲਬ ਬੱਚੇ ਕਿੱਥੇ ਤੇ ਕਿੱਥੇ ਪਹੁੰਚਦੀਏ ਸਾਡਾ ਬੱਚਾ ਕਿਉਂ ਨੀ ਪਹੁੰਚੇਗਾ। ਸਾਡਾ ਬੱਚਾ,
ਬਿਲਕੁਲ ਪਤਾ ਇਹ ਨਾ ਸੰਗੀਤ ਸਗੀਤ ਵੈਸੇ ਨਾ ਦਿਲੋਂ ਹੁੰਦਾ ਹੈ ਇਹ ਵੀ
ਹਾਂਜੀ। ਸਹੀ ਗੱਲ ਹੈ ਹੈਲੋ। ਹੈਲੋ। ਹੈਲੋ। ਉਹੀ ਕਹਿੰਦੇ ਹੈ ਸੰਗੀਤ ਸਾਡੀਆਂ ਭਾਵਨਾ ਨੂੰ ਪ੍ਰਗਟ ਕਰਨ ਦਾ ਇੱਕ ਸੁੰਦਰ ਸਾਧਨ ਹੈ। ਜੇ ਆਪਾਂ ਸਾਰੀਆਂ ਭਾਵਾਂਨਾ